ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਤੁਸੀਂ ਸੁਣਾਓ ਕੀ ਕਰਦੇ ਹੋ।
ਬਸ ਵਿਹਲੇ,
ਵਹਿਕੇ, ਕੱਪੜੇ ਕੁੱਪੜੇ ਨੀ ਖਰੀਦੇ ਕੋਈ ਛੁਟੀਆਂ ਨੇ,
ਆ ਮੈਂ ਉਹਦੇ ਫਿਲਹਾਲ ਘਰ ਦੇ ਕੰਮ ਨਬੇੜੇ ਨੇ, ਤੇ ਉਹਨੇ ਸੋਚ ਗਿਆ। ਸ਼ੋਪਿੰਗ ਵਾਸਤੇ ਜਾਵਾਂ। ਤੇ ਮੈਂ ਹਾਂ ਤੇ ਮੈਂ ਤੁਹਾਨੂੰ ਫੋਨ ਕੀਤਾ ਸੀ ਤੁਸੀਂ, ਵਹਿਲੇ ਔ,
ਹਾਂ ਬਸ ਉਹਨੇ ਵੇਲੇ ਹੋਈ ਸੀ ਰੋਟੀ ਖਾ, ਕੇ ਤੇ ਅੱਛਾ ਹੁਣ ਲੈਣ ਛਪ ਕਰਦੇ ਹੋ ਕਿ ਬਾਜ਼ਾਰ ਜਾਂਦੇ ਹੋ ਤੁਸੀਂ,
ਹੋਣੀਆਂ ਤੇ ਹੋਣੀਆਂ,
ਅੱਛਾ ਤੁਹਾਨੂੰ ਕਿਹਦੇ ਚ ਫਾਇਦਾ ਲੱਗਦਾ ਔਨਲਾਈਨ ਚ ਕੇ ਬਾਜ਼ਾਰ ਜਾ ਕੇ
ਬਾਜ਼ਾਰ ਤੱਕ ਨਾ ਉ
ਹੈਲੋ, ਹੈਲੋ,
ਤੇ ਇਸ ਸਰਕੇ ਜ਼ਿਆਦਾ ਤਾਂ ਵੈਸੇ ਬਜ਼ਾਰ ਜਾ ਕੇ ਫਾਇਦਾ ਹੁੰਦਾ।
ਹਾਂਜੀ-ਹਾਂਜੀ, ਕਿਉਕਿ ਉੱਥੇ ਇਹ ਹੁੰਦਾ ਨਾ ਕਿ ਬੰਦਾ ਕੱਪੜਾ ਵੇਖ ਲੈਂਦਾ ਹੈ। ਹੱਥ ਲਾ ਕੇ ਕਿਸ ਤਰ੍ਹਾਂ
ਉੱਥੇ ਪਾ ਕੇ ਵੇਖ ਸਕਦਾ।
ਹਾਂਜੀ-ਹਾਂਜੀ ਪਾ ਕੇ ਵਿੱਚ ਤੇ ਨਾਲੇ ਹੱਥ ਲਾ ਕੇ ਪਤਾ ਵੀ ਲੱਗਦਾ, ਨਾ ਕੱਪੜੇ ਚ ਗਰਮੀ ਤੇ ਨਹੀ ਲੱਗੇਗੀ। ਕਪੜਾ ਕੇ ਹੋ ਜਾਵੇ ਔਨਲਾਈਨ ਸਾਨੂੰ ਕੱਪੜੇ ਬਾਰੇ ਕੁੱਛ ਪਤਾ ਨੀ ਲੱਗਦਾ।
ਨਾ ਨਾ,
ਅਸੀਂ ਮੰਗਵਾਉਂਦੇ ਤੇ ਐ ਵਾਂ ਆਪਾਂ ਸਾਨੂੰ ਘਰ ਆ ਕੇ ਪਸੰਦ ਨੀ ਆਂਦਾ ਕਦੀ ਕਈ ਵਾਰੀ ਕਿਹਾ ਸਾਨੂੰ ਫਿਰ ਨਹੀਂ ਸਹੀ ਆਦੀ, ਤੇ ਫਿਰ ਸਾਨੂੰ ਵਾਪਸ ਕਦੋਂ ਵਾਪਸ ਕਰਨ ਦਾ ਵੀ ਟਾਈਮ ਲੱਗਦਾ। ਵੀ ਚਾਰ ਪੰਜ ਮਤ ਦੋਬਾਰਾ ਆਏਗਾ। ਗਾ। ਤਾਂ ਕਿ ਮੈਂ ਤੇ ਨਾ ਬਜ਼ਾਰੋਂ ਹੀ ਲੈ ਕੇ ਖੁਸ਼ ਹੁੰਦੀ ਹਾਂ।
ਹਮ ਪਹਿਲਾਂ ਔਨਲਾਈਨ ਅਸੀ ਇਥੇ ਮੰਗਵਾ ਲੈ ਨੇ ਆ ਪਾ ਕੇ ਵੇਖਦੇ ਹਾਂ। ਕਦੀ ਪੂਰਾ ਆਇਆ ਕਦੀ ਨਹੀਂ। ਕਦੀ ਉਹ ਕੱਪੜਾ ਸਹੀ ਨਹੀਂੀ ਹੈ ਫਿਰ ਉਹੀਓ ਪੰਗਾ ਫਿਰ ਭਾਈ ਨੂੰ ਫੋਨ ਫ਼ੋਨ ਕਰੋ ਉਹ ਆਏਗਾ। ਤਾਂ ਤੱਕ ਤਾਂ ਕੱਪੜਾ ਰਵਾਜ਼ ਚਲਾ ਜਾਏ।
ਸਹੀ ਗੱਲ। ਰਵਾਜ਼ ਵੀ ਚਲਾ ਜਾਏ ਫ ਕਈ ਵਾਰੀ ਪੈਸੇ ਵੀ ਵਾਪਸ ਨਹੀਂੀ ਆਉਂਦੇ ਹੈ ਤੇ ਮੁਸ਼ਕਿਲ ਹੀ ਨਾ ਕਈ ਵਾਰੀ ਵੀ ਪੈਸੇ ਪਾਏ ਹੋਏ ਸਾਨੂੰ ਪੈਸੇ ਦੇ ਦਿਓ ਅਸੀਂ ਕਪੜੇ ਨਹੀਂ ਲੈਣੇ। ਬਾਈ ਸਾਨੂੰ ਤੇ ਬਈ ਆਪ। ਆਪਣੇ ਆਪ ਬਾਜ਼ਾਰ ਜਾ ਕੇ ਅੱਛੇ ਲੱਗਦੇ ਨੇ ਕੱਪੜੇ ਇੰਜ ਵਖਣ ਚ ਕਪੜੇ ਤੇ ਬੜੇ ਸੋਹਣੇ ਸੋਣੇ ਲੱਗਦੇ ਨੇ। ਘਾਰ ਆ ਕੇ ਸ ੂੰ ਨਾ ਉਹਨਾਂ ਦੀ ਸਟਿਚਿੰਗ ਪਸੰਦ ਆਉਂਦੀ ਹੈ ਕੁਛ ਨੀ ਪਸੰਦ ਆਉਂਦਾ ਸਾਰੇ ਉਦੜ ਜਾਂਦੇ ਨੇ ਸਾਰੇ ਮਤਲਬ ਖੁੱਲ੍ਹ ਜਾਂਦੇ ਨੇ ਕੱਪੜੇ
ਫੇਰ ਡੁਕ ਲਾਏ। ਫੇਰ ਯਾਂ ਤੇ ਉਨੂੰ ਵਾਪਸ ਕਰੋ ਯਾਰ, ਫਿਰ ਟੇਲਰ ਦੇ ਕੋਲ ਜਾਓ। ਜ ਜਿੰਨੇ ਪੈਸੇ ਸੀ। ਓਨਲਾਨ ਨਤੇ, ਉਹਨੂੰ ਉਹ ਟ ਦੇਣੇ ਪੈਂਦੇ ਨੇ।
ਹਾਂਜੀ- ਹਾਂਜੀ, ਉਹ ਦੇਣੇ ਪੈ ਜਾਂਦੇ ਨੇ, ਟੇਲਰ ਨੂੰ ਵੀ ਦੇਣੇ ਪੈ ਜਾਂਦੇ ਨੇ। ਤੇ ਨਾਲੇ ਆਪਣੇ ਆਪ ਸੁਆਗ ਵੀ ਸਹੀ ਆਉਦੇ ਨੇ। ਬੱਚਿਆਂ ਨੂੰ ਐ ਦੇ, ਬੰਦਾ ਕਿਸੇ ਦੇ ਲੇ ਮੰ ਗੁਆ ਲੈਂਦਾ। ਤੇ ਬੱਚਿਆਂ ਦੇ ਤੇ ਚਲੋ। ਉਹ ਉਹਦੇ ਤੇ, ਫਿਟਿੰਗ ਹੁੰਦੀ। ਦੇ ਠੀਕ ਹੀ, ਹੁੰਦੇ ਓ ਜਿਵੇਂ।
ਕਹਿੰਦੇ ਚਲੋ, ਹੱਥ ਨਾਲ ਸੀ ਫ ਰਿੰਗਾ ਕਰਦਾ ਰ ਆ, ਲੇਕਿਨ ਆਪਣੇ ਸੂਟਾ ਦੀ ਨ ਨਹੀਂ ਹੁੰਦੀ।
ਹਾਂਜੀ-ਹਾਂਜੀ, ਵਧੀਆ ਲੱਗਦੇ ਨੇ, ਮੱਤਾ ਵਧ ਤੁਹਾਡੇ ਤੇ ਵਸ, ਤੁਹਾਡੇ ਸ਼ਹਿਰ ਚ ਕਾਫੀ ਅੱਛੇ ਕੱਪੜੇ ਮਿਲਦੇ ਹੋਣੇ ਨੇ।
ਹਾਂ, ਕੱਪੜੇ ਤਾਂ ਅੱਛੇ ਮਿਲਦੇ ਨੇ, ਦੁਕਾਨਾਂ ਅੱਛੀਆਂ-ਅੱਛੀਆਂ ਨੇ।
ਜਿੱਥੇ ਤੁਸੀਂ ਰਹਿੰਦੇ ਹੋ, ਕਾਫੀ ਅੱਛੇ ਕੱਪੜੇ ਮਿਲਦੇ ਹੋਣੇ ਨੇ, ਮਤਲਬ, ਸ਼ਹਿਰ ਦੇ ਵਿੱਚ ਪਹਾੜੀ ਇਲਾਕਾ ਹੈ, ਉੱਥੇ ਤੇ ਫਿਰ ਤੁਹਾਨੂੰ ਪਤਾ ਘਟ ਹੀ ਗਰਮੀ ਪੈਂਦੀ ਹੋਣੀ ਹੈ।
ਗਰਮੀ ਤੇ ਪੈਂਦੀ ਐਸੀ ਗੱਲ ਨਹੀਂ ਘੱਟ ਪੈਂਦੀ ਹੈ, ਗਰਮੀ ਤਾਂ ਹੈਗੀ ਹੈ।
ਹੈਗੀ ਐਂ, ਮਤਲਬ ਗਰਮੀ ਹੈ ਵ, ਪਹਾੜ ਜਿਹੜੇ ਧੁੱਪ ਤ ਜਾਂਦੇ ਨੇ ਨਾ।
ਹਾਂ।
ਤੇ ਫੇਰ ਗਰਮੀ ਤੇ ਹੋਣੀ ਹੋਈ, ਉੱਥੇ। ਮਤਲਬ, ਸ਼ਹਿਰ ਦੇ ਵਿੱਚ।
ਮਿਲਦੀ ਹੈ। ਹਾਂ ਲੇਕਿਨ- ਲੇਕਿਨ ਏ ਵੇ ਕਿ ਅਗਸਤ ਦਾ ਮਹੀਨਾ ਸ਼ੁਰੂ ਹੁੰਦਾ ਨਾ ਜਦੋਂ। ਹ
ਅੱਛਾ-ਅੱਛਾ। ਤੇ ਤੁਹਾਡੇ ਸ਼ਹਿਰ ਚ ਪਾਣੀ ਵੀ ਨਿੱਕਾ ਕਿਸ ਤਰ੍ਹਾਂ ਹੁੰਦੀ ਏ, ਕੋਈ ਉੱਪਰ, ਕੋਈ ਨੀਵਾਂ। ਕੋਈ ਉੱਪਰ, ਕੋਈ ਨੀਵਾਂ ਮਤਲਬ। ਪਾਣੀ ਬਈ ਅੱਛਾ, ਲੱਗਦਾ ਵੈਸੇ ਤਾਂ ਪਹਾੜ -ਪਹਾੜ ਵੇਖਕੇ ਵਧੀਆ ਵੀ ਲੱਗਦਾ ਵ, ਪਰ ਧੁੱਪੇ ਗਰਮ ਹੀ ਹੁੰਦੇ।
ਇਧਰ ਕੀ ਆ ਉਹ ਸਾਡੇ ਉੱਥੇ ਨਾ ਅਹ ਜਿਵੇਂ ਇਧਰ ਤੇ ਪਾਣੀ ਆਉਂਦਾ ਪਾਈਪਾਂ ਚ ਆਉਂਦਾ
ਹਾਂਜੀ
ਤੇ ਲੋਕ ਲੱਗੀ ਹੋਈਆਂ ਨੇ ਟੈਂਕੀਆਂ ਲੱਗੀ ਆਂ ਹੋਈਆਂ ਸਾਡੇ ਉਹਦਾ ਸਿਸਟਮ ਉਲਟ ਉਲਟਾਵੇ
ਅੱਛਾ
ਸਾਡੇ ਨਾ ਹਰ ਘਰ ਵਿੱਚ ਹੋਦੀ ਬੰਨੀ ਹੋਈ ਹੈ
ਅੱਛਾ,
ਤੇ,
ਪਾਣੀ ਵਿੱਚ, ਪਾਉਂਦੇ ਨੇ ਟੈਂਕਰ, ਟੈਂਕਰ ਆਦਾ ਪਾਣੀ ਪਾਣ
ਹੈਲੋ,
ਤੇ ਉਧਰੋਂ ਦੀ ਅਸੀਂ ਅਸੀਂ ਮੋਟਰ ਟੈਂਕਰ ਦਾ ਪਾਣੀ ਪਵਾਨੇ ਹਾਂ ਮੋਟਰ ਚਲਾ ਕੇ,
ਅੱਛਾ,
ਵਿੱਚ ਜਾਂਦਾ।
ਅੱਛਾ ਕਿੱਦਾਂ, ਅੱਛਾ ਜ਼ਮੀਨ ਚ ਪਾਣੀ ਨੀ ਨਿਕਲਦਾ।
ਜ਼ਮੀਨ ਚੋਂ ਪਾਣੀ ਪਾਣੀ ਹੁੰਦਾ। ਦਾਵੇ ਉੱਧਰੋਂ ਦੀ ਪਾਈਪਾਂ-ਪਾਈਪ ਲਾਈਨ ਆਦੀਆਂ ਨੇ ਉੱਧਰੋਂ ਦੀ, ਜਿੱਥੇ ਪਾਣੀ ਆਦਾ ਨਾ ਉੱਧਰ ਪਾਈਪ ਲਾਈਨ ਆਦੀਆਂ ਨੇ, ਤੇ ਪਾਈਪ ਲਈਨ ਚ ਪਾਣੀ ਆ ਕੇ ਉਹ ਟੈਂਕ ਵਿੱਚ ਗਿਰਦਾ, ਜ ਹਰ ਘਰਾਂ ਚ ਬਣਿਆ।
ਹੂੰ, ਚਲੋ, ਜਿੱਥੇ ਜਿਵੇਂ ਬੰਦਾ ਰਹਿੰਦਾ ਉਹਨੂੰ ਉਵੇ ਸਹੀ ਲੱਗਦਾ ਵੇ ਅਸੀਂ ਹੁਣ ਰ ਆ ਇੰਨਾ ਪਾਣੀ ਖੁਾ ਰੋੜਦੇ ਹਾਂ ਮਤਲਬ ਖੁਲਾ ਪਾਣੀ ਵਰਤਣਾ ਸਾਨੂੰ, ਪਤਾ ਪਿੱਛੋਂ ਪਾਣੀ ਆ ਜਾਣਾ ਮਤਲਬ ਤੁਹਾਨੂੰ ਤੇ ਹਿਸਾਬ ਨਾਲ ਪਾਣੀ ਵਰਤਣਾ ਪੈਂਦਾ ਉਹਨੇ,
ਹਾਂ ਹਿਸਾਬ ਨਾਲ ਵਰਤਣੇ,
ਕਿਉਂਕਿ ਪਾਣੀ ਜ਼ਿਆਦਾ ਵੇਸਟ ਕੀਤਾ। ਕੀਤਾ ਤੇ ਫੇਰ ਪਾਣੀ ਖ਼ਤਮ ਹੋ ਗਿਆ ਫੇਰ ਟੈਂਕਰ ਆਏਗਾ ਤੇ ਤਾਂ ਹੀ ਪਏਗਾ ਨਾ,
ਹਾਂ ਫਿਰ ਉਹ ਨਾ ਹੁਣ ਕ ਫੇਰ ਪੰਗਾ ਐ ਵੇ ਕੱਪੜੇ ਵੀ ਇਹੇ ਧੋਣ ਲਗਾਣੇ ਨੇ ਫੇਰ ਮਸ਼ੀਨ ਲਗਾਓ। ਮਸ਼ੀਨ ਸਾਡੀ ਦੂਜੀ ਵੇ, ਫੁੱਲੀ ਆਟੋਮੈਟਿਕ ਅਤੇ ਉਹ ਪਾਣੀ ਅਪਣੇ ਜ਼ਿਆਦਾ ਤਾਂ ਲੈਂਦੀ ਹੈ।
ਹਾਂ ਉਹ ਤੋਂ ਬੜਾ ਪਾਣੀ ਲੈਂਦੀ ਆ। ਮਤਲਬ ਕਿਸੇ ਨਾ ਕਿਸੇ ਚੀਜ਼ ਦੀ ਹਰ ਸ਼ਹਿਰ ' ਕੋਈ ਕਿਸੇ ਨੂੰ ਸਹੂਲਤ ਕੋਈ ਹੈ ਕਿਸੇ ਨੂੰ ਕੋਈ ਸਹੂਲਤ ਹੈ ਹੁਣ ਤੁਹਾਨੂੰ ਉੱਥੇ ਇਹ ਸਹੂਲਤ ਤਾਂ ਹੈ ਵੇ ਕਿ ਤੁਹਾਡੇ ਗਰਮੀ ਘੱਟ ਪੈਂਦੀ ਹੈ ਤੇ ਤੁਹਾਨੂੰ ਸਹੂਲਤ ਏ ਤੁਹਾਨੂੰ ਇਥੇੁ ਹੁਣ ਪਾਣੀ ਦੀ ਖੁੱਲੀ ਦੀ ਕੋਈ ਟੈਨਸ਼ਨ ਨਹੀਂ ਹੈ ਖੁੱਲਾ ਪਾਣੀ ਹੁੰਦਾ ਮੈਂ ਕਿਸੇ ਨਾ ਕਿਸੇ ਚੀਜ਼ ਦੀ ਸਹੂਲਤ ਕਿਸ ਕਿਸੇ ਬੰਦੇ ਤੋਂ ਹੈ ਜੀ ਆਪਣੇ ਆਪਣੇ ਸ਼ਹਿਰ ਚ ਮਤਲਬ ਆਪਣੇ ਆਪਣੇ ਸ਼ਹਿਰ ਚ ਆਕ ਹਾਂਜੀ ਹੈਲੋ ਹੈਲੋ ਹੈਲੋ
ਫਿਰ ਸ਼ੋਪਿੰਗ ਕਰੋ ਓਨਲਾਈਨ ਮੰਗਵਾਓ ਉਹ ਬਸ ਏਹਿਓ ਚੱਲਿਆ ਰਹਿੰਦਾ ਸਾਡਾ ਆਵਾਜ਼ ਨਹੀਂ ਆ ਰਹੀ
ਹਾਂ ਤੁਹਾਡੀ ਆਵਾਜ਼ ਨਾ ਬੜੀ ਸਲੋਅ ਆ ਰਹੀ ਏ ਮਤਲਬ ਪਤਾ ਨੀ ਜਾਂ ਤਾਂ ਨੈਟ ਨੀ ਚੱਲਦਾ ਵ ਤੁਹਾਡੇ ਉੱਥੇ ਖੁੱਲ੍ਹਾ ਨਾ ਤਾਂ ਬਾਹਰ ਜਾਓ
ਨੈੱਟ ਤੇ ਚੱਲ ਰਿਹਾ ਵੈ
ਆਹੋ ਆਵਾਜ਼ ਨਾ ਬੰਦ ਨਾ ਮਕਾਨ ਤੁਹਾਡਾ ਤੇ ਇਸ ਥੋੜ੍ਹੀ ਆਵਾਜ਼ ਘਟ ਘਟ ਆਉਂਦੀ ਹੈ ਬੜੀ ਬੜੀ ਘੱਟ ਆਵਾਜ਼ ਆਉਂਦੀ ਫਿਰ ਵੀ ਮੈਂ ਆਪਣਾ
ਹਨੇਰੀ ਆਉਣ ਵਾਲੀ ਹੈ
ਤੁਹਾਡੇ ਓਥੇ
ਹਾਂ
ਅੱਛਾ ਨਹੀਂ ਸਾਡੇ ਤੇ ਬੜੀ ਧੁੱਪ ਨਿਕਲੀ ਹੋਈ ਹੈ ਅਤੇ ਆਵਾਜ਼ ਨਾ ਥੋੜੀ ਜਿਵੇਂ ਪਹਿਲੇ ਫੋਨ ਕਰਦੇ ਓ ਨਾ ਉੱ ਆਵਾਜ਼ ਸਹੀ ਆਉਂਦੀ ਹੈ ਐਧੇ ਚ ਆਵਾਜ਼ ਥੋੜੀ ਘੱਟ ਆਉਦੀ ਮਤਲਬ ਤੇ ਤੁਹਾਡੇ ਸ਼ਹਿਰ ਦੀਆਂ ਗੱਲਾਂ ਸੁਣ ਕੇ, ਮਜ਼ਾ ਆਉਂਦਾ ਪਿਆ ਸੀ, ਤੇ ਵਿੱਚ ਆਵਾਜ਼ ਪ੍ਰੋਬਲ ਹੋ ਗਈ, ਥੋੜ੍ਹੇ ਜਹੇ ਤੁਹਾਡੇ ਠੀਕ ਬਸ ਸਮਝ ਆ ਰਹੀ, ਇਨਾ ਵੀ ਬਈ ਜੋਰ ਲਾ ਕੇ ਸੁਣਨਾ ਪੈਂਦਾ ਵ, ਹੋਰ ਬੱਚੇ ਠੀਕ ਨੇ? ਹੈਲੋ। ਚਲੋ, ਨੇੇਰੀ ਚਾਲੂ ਹੋ ਗਏ‌। ਮੈਂ ਕਿਹਾ ਬੱਚੇ ਠੀਕ ਨੇ ਤੁਹਾਡੇ।
ਆਪਣੇ
ਨਾਨੀ ਘਰ ਆਏ। ਨਾਨੀ ਤੰਗ ਕਰਦੇ ਨਾ, ਕੋਈ ਨਾ। ਨਾਨੀ ਨੂੰ। ਹੈਲੋ। ਹੈਲੋ
ਲੱਗ ਬੱਚਿਆਂ ਦੀ ਵੀ ਪੂਰੀ ਬੱਚਿਆਂ ਦਾ ਵੀ ਕੱਪੜੇ ਲੈ ਕੇ ਆ ਬੜੇ ਸਾਰੇ, ਉਹਨਾਂ ਦੀ ਔਨਲਾਈਨ ਸ਼ੋਪਿੰਗ ਕੀਤੀ ਹੈ। ਕੁਛ ਔਫਲਾਈਨ ਕੀਤੀ ਏ। ਹਾਂ।
ਇੱਥੋਂ ਅੱਛਾ- ਅੱਛਾ ਆਹ ਤੇ ਬੱਚਿਆਂ ਦੇ ਅਲੱਗ ਹੀ ਆਉਣੇ ਨੇ ਕੱਪੜੇ, ਗਰਮੀਆਂ ਦੇ ਹਿਸਾਬ ਨਾਲ, ਕੱਪੜੇ ਆਣੇ ਨੇ ਅੱਛਾ ਆਪਣੇ ਹਮ। ਦਾਦੀ ਨੂੰ ਮਿਲਣ ਨੀ ਗਈਆਂ।
ਫਿਰ ਮੈਂ
ਹਾਂਜੀ।
ਇਹ ਸਹੀ ਨੀ ਸੀ, ਕੱਪੜੇ ਦਾ।
ਹੋਰ ਸਹੀ ਏ, ਕਪ
ਹਾਂ, ਉਹਨੂੰ ਫਿਰ ਵਾਪਿਸ ਕੀਤਾ। ਤੇ ਇੱਕ ਹਫ਼ਤਾ ਤੇ ਇਸ ਤਰ੍ਹਾਂ ਹੀ ਲੰਘ ਗਿਆ।
ਅੱਛਾ।
ਤੇ ਫਿਰ
ਫਿਰ। ਵਾਪਿਸ ਹੋ ਗਏ।
ਜਾ ਕੇ ਲੈ ਕੇ ਆਏ ਸੀ, ਕੱਪੜੇ ਹੋਰ। ਓਨਲਾਈਨ, ਆਫਲਾਈਨ ਕੱਪੜ ਖਰੀਦਿਆ ਫਿਰ ਅਸੀਂ
ਅੱਛਾ ਚਲੋ ਵਧੀਆ ਘਰ ਬੈਠੇ ਸ਼ੋਪਿੰਗ ਹੋ ਗਈ ਏ
ਹਾਂ
ਘਰ ਬੈਠਿਆ ਮੈਂ ਕਿਹਾ ਸ਼ੋਪਿੰਗ ਹੋ ਗਈ ਹੋਰ ਕੀ ਚਾਹੀਦੈ ਬਾਹਰ ਨੀ ਜਾਣਾ ਪੈਂਦਾ ਓਨਲਾਈਨ ਤੇ
ਨਹੀਂ ਜੇ ਅਗਰ ਜੇ ਕੱਪੜੇ ਦੇ ਫਿਟਿੰਗ ਸਹੀ ਨਾ ਆਏ ਨਾ ਫੇਰ ਫੇਰ ਪੰਗਾ ਪੈ ਜਾਂਦਾ
ਹਾਂ ਫੇਰ ਤੇ ਪੱਗਾ ਪੈਣੈ ਹੀ ਪੈਣੈ
ਫਿਰ ਭਾਈ ਨੂੰ ਫੋਨ ਕਰੋ ਉਹ ਆ ਕੇ ਲੈ ਕੇ ਜਾਂਦਾ।
ਆ ਫੇਰ ਵਾਪਿਸ ਆਏਗਾ, ਲੈਣ ਫਿਰ ਦੇਣ ਆਏਗਾ ਇਹ ਤੇ ਦਿੱਕਤ ਹੈ ਹੀ ਤੇ ਹੈਲੋ, ਤੁਹਾਡੀ ਆਵਾਜ਼ ਕਿਉਂ ਕੱਟ ਰਹੀ ਏ
ਇੱਥੇ ਨਾ ਨੈਟ ਨੈਟਵਰਕ ਥੋੜੀ ਦਿੱਕਤ ਹੋ ਗਈ ਨਾ ਹਨੇਰੀ ਆ ਗਈ ਇਕਦਮ
ਅੱਛਾ-ਅੱਛਾ ਤਾਂ ਕਰਕੇ, ਅ ਅੱਛਾ ਆ ਫੇਰ ਤਾਂ ਹੀ ਦਿੱਕਤ ਹੈ। ਸਾਡੇ ਤੇ ਬੜੀ ਸੋਹਣੀ ਧੁੱਪ ਚੜੀ ਦੀ ਏ, ਐ ਸਾਡੇ ਮੀਂਓ ਵੱਸ ਗਏ ਨਾ ਪਹਿਲੇ, ਤੁਹਾਡੇ ਆਇਆ ਨੀ ਨਾ,
ਕੁਛ ਮੇਰੀ ਜੋ ਹੈ। ਛੋਟੀ ਵਾਲੀ ਉਹ ਤੰਗ ਕਰਦੀ ਪਈ ਏ
ਛੋਟੀ ਗੁੜੀਆ, ਆਹੋ ਉਹਨਾਂ ਤੇ ਫੇਰ ਤੰਗ ਕਰਨਾ ਹੀ ਏ ਨਾ ਬੱਚਿਆਂ ਨੂੰ ਥੋੜ੍ਹਾ ਪਤਾ ਮੰਮਾ ਫੋਨ ਤੇ ਗੱਲ, ਕਰ ਰਹੇ ਨੇ ਉਹਨਾਂ ਨੇ ਤੇ ਆਪਣਾ ਕੰਮ ਕਰਨਾ ਕਰਨਾ ਜੋ ਕਰਨਾ ਬੱਚਿਆਂ ਨੇ ਆਹ ਤੇ ਪਿੱਛੇ ਜਾਣਗੇ, ਨਾ ਬੱਚੇ ਮਾਂ ਦੇ ਪਿੱਛੇ ਜਾਣਾ ਕਿਤੇ ਪਿੱਛੇ ਜਾਣਾ ਵੇ ਬੱਚਿਆਂ ਨੇ ਬਸ ਅਸੀਂ ਬੈਠੇ ਹਾਂ ਅਸੀਂ ਵੀ ਕੱਪੜੇ ਕੁਪੜੇ ਗਏ ਸੀ ਬਾਜ਼ਾਰ ਖਰੀਦਣ, ਤੇ ਫੇਰ ਵੇਖੇ ਸੂਟ ਦੋ ਤਿੰਨ ਲੈ ਕੇ ਆਏ ਆ ਗਰਮੀਆਂ ਆ ਗਈਆਂ ਨੇ ਤੇ ਮੈਂ ਕਿਹਾ ਆ ਹੁਣ ਸੂਟ ਤੇ ਚਾਹੀਦੇ ਨੇ, ਗਰਮੀਆਂ ਦੇ ਤੇ ਲਿਆਂਦੇ ਨੇ ਅਜੇ ਸੁਆਣੇ ਨੇ ਦੇ ਦਾਂਗੇ ਸਿ ਜਾਣਗੇ ਤ ਚਲੋ। ਠੀਕ ਬਹੁਤ ਅੱ
ਹਾਂਜੀ-ਹਾਂਜੀ ਮੈਨੂੰ ਹੀ ਓਕੇ ਜੀ, ਥੈਂਕਯੂ ਜੀ,